ਹੈੱਲੋ
ਹੈਲੋ
ਮੈਡਮ ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ
ਵਧੀਆ ਮੈਮ ਵਧੀਆ ਹੋਰ ਕੀ ਕਰ ਰਹੀ ਸੀ ਮੈਮ
ਬਸ ਕੁਛ ਨੀ ਖਾਣਾ ਪੀਣਾ ਖਾ ਕੇ ਖਰੀਦੀ ਪਏ ਤੁਸੀਂ ਦੱਸੋ
ਵਧੀਆ ਮੈਮ ਵਧੀਆ ਹਾਂਜੀ ਹਾਂ ਵੀ ਦੇਖੋ ਕਿੰਨੀ ਜ਼ਿਆਦਾ ਗਰਮੀ ਹੋ ਰਹੀ ਹੈ ਹਨ ਨਾ ਚਲੋ ਜੀ ਸਰਦੀ ਜਲਦੀ ਕੰਮ ਨਿਬੜੇ ਜਿਹੇਹਾ ਕਰੇ ਵ ਦੇਖੋ ਕਿੰਨੀ ਵਧੀਆ ਗੱਲ ਆ ਹੈ ਨਾ
ਹਾਂ ਇਹਏ ਤਾਂ ਹੈਗਾ
ਹਾਂਜੀ ਹਾਂ ਵੀ ਦੇਖੋ ਚਲੋ ਗ ਗਰਮੀ ' ਦੇਖੋ ਹਨ ਨਾ ਚਲਦੀ ਰੋਟੀ ਖਾ ਕੇ ਲੋਕ ਬੈਠ ਜਾਂਦੇ ਨੇ
ਦੁਰਗਰਮੀ ਚ ਹੁੰਦਾ ਵੀ ਕੀ ਹੈ ਪਾਣੀ ਪੀ ਪੀਕੇ ਉਹ ਬਸ ਉਓਹੀ ਪੀਏ
ਹਾਂਜੀ ਹ ਪਾਣੀ ਪੀ ਪੀ ਕੇ ਦੇਖੋ ਢਿੱਡ ਭਰੇ ਰਹਿਿੰਦੇ ਨੇ
ਰੋਟੀ ਦੀ ਭੁੱਖ ਨੀ ਲੱਗਦੀ ਹੈਗੀ
ਸਹੀ ਗੱਲ ਆ ਮੈਡਮ ਹਾਂਜੀ ਹਾਂ ਰੋਟੀ ਦੀ ਵੀ ਨੀ ਭੁੱਖ ਲੱਗਦੀ ਦੇਖੋ ਜੇ ਆਪਾਂ ਦਿਨ ਚ ਦੇਖੀਏ ਤਾਂ ਆਪਾਂ ਨੂੰ ਚਲੋ ਭੁੱਖ ਲੱਗਦੀ ਥੋੜ੍ਹੀ ਬਹੁਤੀ ਹੋਰ ਚੀਜ਼ ਖਾਣ ਦਾ ਦਿਲ ਕਰਦਾ ਹਨ
ਪਾਣੀ ਪੀ ਲੈਂਦੇ ਹਾਂ ਉਹਦੇ ਨਾਲ ਵੀ ਥੋੜਾ ਜਿਹਾ ਉਹ ਹੋ ਜਾਂਦਾ
ਸਹੀ ਗੱਲ ਹੈ ਮੈਡਮ ਹਾਂਜੀ ਹਾਂ ਤੁਸੀ ਦੇਖੋ ਗਰਮੀ ਚ ਤਾਂ ਦੇਖੋ ਨਾ ਕੋਈ ਇਨਾ ਕੋ ਖੋ ਕੰਮ ਕਰਨ ਨੂੰ ਜੀ ਕਰ ਦੇਵੇ ਨਾ ਹੋਰ ਇਹ ਜਿਹੇ ਹੁੰਦੇ ਨੇ ਹਨਾ
ਬਹੁਤ ਮਜ਼ੀ ਲੱਗਦਾ ਸਰਦੀ ਵਿੱਚ ਠੰਡ ਹੁੰਦੀ ਹੈ ਫੇਰ ਕਹਿ ਦਿੰਣੇ ਆਪਾਂ ਗਰਮੀ ਵਧੀ ਏ? ਜਦੋਂ ਗਰਮੀ ਆ ਜਾਂਦੀ ਹੈ ਫੇਰ ਆਪਾਂ ਕਹਿ ਦਿੰਣੇ ਹਾਂ ਠੰਡ ਵਧੀਆ। ਹੇ ਨੀ ਉਹ ਜਦੋਂ ਹਾਂ
ਹਰ ਇੱਕ ਮਨੁੱਖ ਨੂੰ ਕੋਈ ਵੀ ਮੌਸਮ ਹੀ ਨਹੀਂ ਪਸੰਦ ਰਿਹਾ ਜੇ
ਪਤਾ ਕੀ ਗੱਲ ਹੈ ਜਦੋਂ ਆਪਾ ਹੰਡਾਣੇ ਆਂ ਕੋਈ ਚੀਜ਼ ਆਪਾਂ ਨੂੰ ਜਦੋਂ ਹੀ ਉਹ ਹੁੰਦਾ ਹੁਣ ਆਪਾ ਗਰਮੀ ਹੰਢਾ ਰਹੇ ਹਾਂ ਆਪਾ ਨੂੰ ਗਰਮੀ ਮ ਐ ਹੁੰਦਾ ਵੀ ਹਾਏ ਸਰਦੀ ਠੀਕ ਏ ਜਦੋ ਸਰਦੀ ਆ ਜਾਂਦੀ ਹੈ ਫੇਰ ਆਪਾ ਨੂੰ ਲੱਗਦਾ ਵੀ
ਗਰਮੀ ਠੀਕ ਹੈ ਸਹੀ ਗੱਲ ਏ ਮੈਡਮ ਹਾਂਜੀ ਏ ਵੀ ਦੇਖੋ ਆਪਾ ਨੂੰ ਸਿਆਲਾ ਚ ਏ ਹੁੰਦਾ ਦੇਖੋ ਹਨਾ ਭਾਂਡੇ ਮਾਂ ਨੂੰ ਮਾਂਜਣ ਨੂੰ ਠੰਡਾ ਪਾਣੀ ਲੱਗਦਾ ਹਨਾ? ਨਹਾਉਣ ਨੂੰ ਲੋਕਾਂ ਨੂੰ ਐਵੇਂ ਹੁੰਦਾ
ਬੰਦੇ ਨੂੰ ਜਦੋਂ ਹੀ ਅਹਿਸਾਸ ਹੁੰਦਾ ਵੀ ਕਿਹੜੀ ਚੀਜ਼ ਕਿਹੜੇ ਉਹ ਲੱਗਦੀ ਏ
ਸਹੀ ਗੱਲ ਆ ਮੈਡਮ ਹਾਂਜੀ ਐਵੇਂ ਦੇਖੋ ਅੱਜ ਆਪਾਂ ਨੂੰ ਚਲੋ ਐ ਵੀ ਦੇਖੋ ਸਿਆਲ ਈ ਵਧੀਆ ਨੇ ਹੈਨਾ ਦੇਖੋ ਅੱਜ-ਕੱਲ ਜੇ ਆਪਾ ਕਿਸੇ ਮਰਜ਼ੀ ਨੂੰ ਪੁੱਛਾਂਗੇ ਤਾਂ ਓ ਸਿਆਲਾਂ ਦਾ ਹੀ ਨਾਮ ਲਏਗਾ ਵੀ ਦੇਖੋ ਸਿਆਲ ਹੀ ਵਧੀਆ ਨੇ ਦੇਖੋ ਹਨਾ।
ਹੂੰ।
ਹਾਂਜੀ ਹਾਂ ਵੀ ਜੇ ਆਪਾਂ ਸਿਆਣਾ ਚ ਗੱਲ ਕਰੀਏ ਤਾਂ ਦੇਖੋ ਗਰਮੀ ਈ ਵਧੀਆ ਏ।
ਹਾਂਜੀ ਹਾਂ ਵੀ ਦੇਖੋ ਗਰਮੀ ਦਾ ਤਾਪਮਾਨ ਵੀ ਦੇਖੋ ਕਿੰਨਾ ਵੱਧਦਾ ਜਾ ਰੇਆ ਸਿਆਲ ਦਾ ਵੀ।
ਤਾਨੂੰ ਤੇ ਪਤਾ ਜੇੜੇ ਲੋਕ ਜੀਰੀਆਂ ਲਾਂਦੇ ਨੇ। ਖੇਤਾਂ ਚ ਕੰਮ ਕਾਰਦੇ ਨੇ ਦੇਖੋ ਓਨਾਂ ਦਾ ਕੀ ਹਾਲ ਹੁੰਦਾ। ਹੁਣ ਨੀਚੇ ਜੇੜੇ-ਜੇੜੇ ਲੋਕ ਜੀਰੀਆਂ ਲਾਂਦੇ ਨੇ ਨੀਚੇ ਪਾਨੀ ਵੀ ਗਰਮ ਆ। ਉੱਪਰ ਸੂਰਜ ਵੀ ਤੱਪ ਰੇਆ ਹੈਨੀ ਓ ਵੀ ਤੇ ਹੁਣ ਵਿਚਾਰੇ ਆਪਣੇ ਓਦੇ ਲਈ ਕਰ ਈ ਰਹੇ ਨੇ।
ਸਈ ਗੱਲ ਐ ਮੈਡਮ ਹਾਂਜੀ ਹਾਂ।
ਆਪਾ ਨੂੰ ਆਪਾਂ ਨੂੰ ਕੱਰਾਂ ਚ ਬੈਠ ਕੇ ਗਰਮੀ ਲੱਗਦੀ ਐ।
ਹਾਂਜੀ ਹਾਂ ਅੱਜ ਆਪਾ ਦੇਖਾਂਗੇ ਵੀ ਪਿਛਲੇ ਸਮਿਆਂ ਚ ਦੇਖੋ ਕੱਠਾ ਪਰਿਵਾਰ ਕਿਵੇਂ ਰੈੰਦਾ ਸੀ। ਤੇ ਅੱਜ ਦੇ ਸਮੇਂ ਚ ਦੇਖਿਆ।
ਹਾਂ ਐ ਤਾਂ ਗੱਲ ਐ।
ਹਾਂਜੀ ਐ ਵੀ ਦੇਖੋ ਪਿਛਲੇ ਸਮੇਂ ਵਿੱਚ ਹੈਨਾ ਕਿੰਨੇ ਹੀ ਜਾਂਦਾ ਕੱਠੇ ਬ ਚੇ ਹੁੰਦੇ ਸੀ ਬੱਡੇ ਹੁੰਦੇ ਸੀ ਤੇ ਕਿੰਨਿਆਂ ਈ ਜੁਆਇੰਟ ਫੈਮਲੀਆਂ ਹੁੰਦੀਆ ਸੀ ਦੇਖੋ ਹੈਨਾ ਪਿੰਡਾਂ ਚ ਰੈਣ ਵਾਲੇ ਸਈ ਗੱਲ ਐ ਹਾਂਜੀ ਹਾਂ ਵੀ ਦੇਖੋ ਤਦ ਦੇਖੋ ਖਰਾ ਖੁਰਾਕਾਂ ਕੈਂਦੇ ਨੇ ਵੀ ਸਿਆਣੇ ਬੋਹਤ ਵਧੀਆ ਹੁੰਦੀਆਂ ਸੀ ਦੇਖੋ ਹੈਨਾ
ਤੇ ਅੱਜ ਪਿਆਰ ਰੇਹਾ ਨਾ ਈ ਸਹਿਣ ਸ਼ਕਤੀ ਏ।
ਮੈਡਮ ਹਾਂਜੀ ਹਾਂ ਦੇਖੋ ਅ ਪਿਛਲੇ ਸਮੇਆਂ ਵਿੱਚ ਖੁਰਾਕਾਂ ਕਿੰਨੀਆਂ ਵਧੀਆ ਕੈੰਦੇ ਨੇ ਵੀ ਦੱਸੀਆਂ ਜਾਂਦੀਆਂ ਸੀ। ਵੀ ਵਧੀਆ ਖਾਂਦੇ ਸੀਗੇ। ਵੀ ਦੇਖੋ ਤਾਂ ਓਨਾਂ 'ਚ ਜਾਨ ਵੀ ਦੇਖੋ ਕਿੰਨੀ ਹੁੰਦੀ ਸੀ ਵੀ ਦੇਖੋ ਸਾਰੇ ਟੱਬਰ ਦੀ ਦੇਖੋ ਰੋਟੀ ਪਕਾਓਣੀ ਇੱਕ ਜਗ੍ਹਾ ਤੇ ਓਥੇ ਬੈ ਕੇ ਸਾਰੇ ਖਾਂਦੇ ਸੀ ਦੇ ਖੋ ਹੈਨਾ ਕਿੰਨੀ ਵਧੀਆ ਦੇਖੋ ਕਲਚਰ ਸੀਗਾ ਦੇਖੋ ਹੈਨਾ
ਹੂੰ ਬਾਜਰੇ ਦੀ ਰੋਟੀ ਮਕ
ਗੱਲ ਆ ਹਾਂਜੀ ਹਾਂ ਮੈਮ ਵੀ ਦੇਖੋ ਕਿੰਨੀ ਜ਼ਿਆਦਾ ਵਧੀਆ ਕਲਚਰ ਸੀਗਾ ਹੈਨਾ
ਅਧੇ ਲੋਕਾਂ ਨੂੰ ਤਾਂ ਐਵੀ ਨੀ ਪਤਾ ਹੋਣਾ ਵੀ ਬਾਜਰੇ ਦੀ ਰੋਟੀ ਕੀ ਹੁੰਦੀ
ਸਈ ਗੱਲ ਆ ਮੈਡਮ ਹਾਂਜੀ ਹਾਂ ਜੇ ਅੱਜ-ਕੱਲ ਦੇ ਸਮੇ ਚ ਦੇਖ ਕਿ ਤਾਂ ਕਿਸੇ ਨੂੰ ਸਾਗ ਵੀ ਨੀ ਪਤਾ ਹੋਣਾ ਦੇਖੋ ਮੈਮ ਕੀ ਹੁੰਦਾ
ਹੂੰ ਓਰ ਪੰਜਾਬੀਆਂ ਦਾ ਤਾਂ ਸਭ ਤੋ ਫੇਵਰੇਟ ਸਾਗ ਮਕ ਕੀ ਦੀ ਰੋਟੀ ਹੀ
ਸਈ ਗੱਲ ਐ ਮੈਡਮ। ਹਾਂਜੀ ਐ ਤੇ ਮੱਖਣ ਨਾਲ ਲੱਸੀ ਵੀ ਦੇਖੋ, ਕਿੰਨੀ ਜ਼ਿਆਦਾ ਵਧੀਆ ਲੱਗਦੀ ਆ, ਹੈਨਾ।
ਬਣਾਦੀ ਐ ਮੇਰਾ ਤੇ ਮੈਮ, ਫੇਵਰੇਟ ਐ ਸਾਗ-ਮੱਕੀ ਦੀ ਰੋਟੀ।
ਸਈ ਗੱਲ ਐ ਮੈਡਮ ਹਾਂਜੀ ਹਾਂ। ਵੀ ਦੇਖੋ ਅੱਗੇ ਦੇਖੋ ਕਿੰਨੀ ਜਾਦਾ ਟੱਬਰ-ਟੱਬਰ ਦੇਖੋ ਹੈਨਾ ਕੱਠੇ ਹੁੰਦੇ ਸੀ। ਅੱਜ ਕੱਲ ਦੇ ਸਮੇ ਚ ਦੇਖਲੋ, ਦੇਖੋ ਚਾਰ ਜੀ ਵੀ ਦੇਖੋ ਕੱਰ ਵਿੱਚ ਮਸਾਂ ਹੋਣਗੇ।
' ' ਸਈ ਗੱਲ ਐ।
ਹਾਂਜੀ, ਐਵੇਂ ਦੇਖੋ, ਅੱਜ-ਕੱਲ੍ਹ ਦੇਖੋ, ਕੋਈ ਕੱਠੇ ਹੀ ਨਹੀਂ ਰਹਿੰਦਾ ਕੋਈ ਦੇਖੋ ਕੋਈ ਐਨੀ ਜ਼ਿਆਦਾ
' ' ਲੜਾਈ ਹੋਈ ਕੋਈ ' ' ਰਿਸ਼ਤੇਦਾਰ ਚਲੇ ਗਏ, ਬੱਚੇ ਗਾਹ ਪਾ ਰਿਹਾ ਤਾਂ ਹਾਂ, ਉਹਨਾ ਨੂੰ ਘਬਰਾਹਟ ਹੁੰਦੀ ਹੈ, ਓ ਚੀਜ਼ ਅੱਗੇ ਸਾਰੇ ਜਿੱਥੋਂ ਕੱਠੇ ਵੀਹ-ਵੀਹ ਤੀਹ-ਤੀਹ ਜਣੇ ਇਕੱਠੇ ਹੋ ਜਾਂਦੇ ਸੀ।
ਹਾਂਜੀ ਹਾਂ।
ਗਵਾਂਢੀਆਂ ਦੇ ਜਵਾਕ ਵੀ ਆ ਜਾਂਦੇ ਸੀ।
ਦੇਖੀਆ ਤਾਂ ਦੇਖੋ ਹੈਨਾ। ਪਿਛਲੇ ਸਮੇਂ ਵਿੱਚ ਜੇ ਲੋਕ ਇਕੱਠੇ ਹੁੰਦੇ ਸੀ ਤਾਂ ਪਿਆਰ ਵੀ ਮੈਮ ਬਹੁਤ ਜ਼ਿਆਦਾ ਸੀ।
ਹਾਂ ਪਿਆਰ ਕਰਕੇ ਇਕੱਠੇ ਹੁੰਦੇ ਸੀ, ਹੁਣ ਲੋਕਾਂ ਨੂੰ ਪਿਆਰ ਹੀ ਨੀ ਰਿਹਾ। ਹੁਣ ਤਾਂ ਜਿਹੜੀਆਂ ਮੇਨ ਰਿਸ਼ਤੇਦਾਰੀਆਂ ਉਹ ਵੀ ਕਿਸੇ-ਕਿਸੇ ਦੇ ਇੱਕ ਹੀ ਐ ਮੁੰਡਾ ਜੋ ਦੋ ਭਾਈ ਉਹ ਨੀ ਹੋਣਗੇ ਉਹਨਾਂ ਦਾ ਪਰਿਵਾਰ ਕਿੱਥੋਂ ਹੋਊਗਾ।
ਦੇਖੋ ਬੱਚੇ ਹੁੰਦੇ ਸੀਗੇ ਅੱਜ-ਕੱਲ੍ਹ ਤਾਂ ਦੇਖੋ ਭੈਣਾਂ-ਭੈਣਾਂ ਹੀ ਆਪਸ ਵਿੱਚ ਦੇਖੋ ਅੱਡ ਹੋ ਰਹੀਆਂ ਨੇ। ਇਹ ਦੇਖੋ ਕਿੰਨੀ ਜ਼ਿਆਦਾ ਦੇਖੋ ਹੈਨਾ।
ਭੈਣਾਂ ਤਾਂ ਕੋਈ ਤਿੱਜੀ ਦੋ -ਦੋ ਭੈਣਾਂ ਰਹਿ ਗਈਆਂ, ਨਹੀਂ ਇੱਕ ਬੇਟਾ ਹੁੰਦਾ ਬਸ ਉਹ ਨਾ ਪੈੜ ਉਹਦਾ ਨਾ ਪਾਈ ਆਈ ਫੇਰ ਰਿਸ਼ਤੇਦਾਰੀ ਕਿੱਥੋਂ ਉਹ ਹੋਉਗੀ।
ਹਾਂਜੀ, ਆ ਵੀ ਦੇਖੋ, ਅੱਜ ਕੱਲ੍ਹ ਦੇਖੋ, ਹੈਨਾ ਦਰਾਣੀਆਂ- ਜਠਾਣੀਆਂ ਦੇ, ਭੈ ਭਾਈ-ਭਾਈ ਦੇ ਖੋ ਲਾਗੂ ਹੋ ਰਹੇ ਨੇ, ਹੈਂਨਾ। ਚਾਰ-ਚਾਰ ਜੀਅ ਰਹਿ ਰਹੇ ਨੇ ਘਰਾਂ ਵਿੱਚ ਬਸ। ਸਹੀ ਗੱਲ ਆ ਮੈਡਮ। ਹਾਂਜੀ, ਅ, ਵੀ ਅੱਜ-ਕੱਲ੍ਹ ਦੀ ਜਨਰੇਸ਼ਨ 'ਚ ਦੇਖਿਆ ਜਾਵੇ ਤਾਂ ਦੇਖੋ
ਤਾਂ ਹੀ ਬਣਦੀਆਂ ਨੇ, ਹੁਣ ਰਿਸ਼ਤੇਦਾਰੀ ਵੀ ਨੀ ਹੁੰਦੀ ਕਿਸੇ ਨਾਲ। ਫਿਰ ਉਹਦੀ ਰਿਸ਼ਤੇਦਾਰੀ ਵੀ ਕਿਸ ਨਾਲ ਹੋਊਗੀ, ਨਾ ਉਹਦੀ ਭੈਣਾਂ ਨਾਲ। ਭਾਈ ਐ, ਕੱਲਾ ਬੇਟਾ ਵੀ ਕਿਹਦੇ ਨਾਲ ਰਿਸ਼ਤੇਦਾਰੀ ਪਾਊਗਾ? ਉਹਦੇ ਬੱਚਿਆਂ ਦੀ ਨਾ ਭੂਆ ਹੋਣੀ। ਹੂੰ ਨਾ ਚਾਚਾ ਹੋਣਾ, ਨਾ ਤਾਇਆ ਹੋਣਾ, ਕੀ ਕਰੂਗਾ, ਕ ਨਹੀਂ।
ਹਾਂਜੀ, ਹਾਂ।
ਏ ਗੱਲ ਐ। ਚਲੋ, ਵਧੀਆ ਵੈਸੇ, ਜਿਹੜੇ ਰਲ-ਮਿਲ ਕੇ ਰਹਿੰਦੇ ਨੇ ਪਰਿਵਾਰ।
ਹਾਂਜੀ ਜਿਵੇਂ ਦੇਖੇ ਆਪਾਂ, ਅੱਗੇ-ਅੱਗੇ ਦੇਖੋ, ਜਨਰੇਸ਼ਨ ਕਿਵੇਂ ਵਧੂਗੀ ਜੀ, ਦੇਖੋ ਹੈਨਾ? ਵੀ ਚਲੋ ਜੇ ਦੇਖੋ, ਭੂਆ ਦਾ ਰਿਸ਼ਤਾ ਨੀ ਹੈਗਾ ਅੱਗੇ, ਮਾਸੀ-ਚਾਚੇ ਦਾ ਨੀ ਹੈਗਾ ਵੀ ਦੇਖੋ ਬਹੁਤ ਹੀ ਜ਼ਿਆਦਾ ਅੱਗੇ-ਅੱਗੇ ਦੇਖੋ ਰਿਸ਼ਤੇ ਨਹੀਂ ਨਾ ਬਣਦੇ ਰਿਸ਼ਤੇਦਾਰੀਆਂ
ਹੰਮ ਹੁਣ ਲੋਕ ਅੱਜ-ਕੱਲ੍ਹ ਬਰਦਾਸ਼ਤ ਨੀ ਕਰਦੇ ਕਿਸੇ ਨੂੰ ਚੱਲਦੇ ਲੋਕ ਕੱਲੇ ਹੀ ਰਹਿਣਾ। ਪਸੰਦ ਕਰਦੇ ਨੇ।
ਵੀ ਦੇਖੋ ਰਿਸ਼ਤੇਦਾਰੀਆਂ ਬਿਲਕੁਲ ਵੀ ਨੀ ਇੰਨੀਆਂ ਅੱਜ-ਕੱਲ ਹੈਗੀਆਂ।
ਹੂੰ
ਨਾ ਦੇਖੋ ਰਿਸ਼ਤੇਦਾਰੀਆਂ ਚ ਪਿਆਰ ਨਾ ਭੈਣ ਭਾਈ ਦਾ ਪਿਆਰ ਨਾ, ਅੱਜ-ਕੱਲ੍ਹ ਦੇਖੋ ਨਾ ਕੋਈ ਕਿਸੇ ਲਈ ਵੀ ਜਾਂਦਾ ਇਨਾ ਨਾ ਕੋਈ ਆਉਂਦਾ ਵੀ ਹੈਣਾ ਕਿੰਨੀ ਵੇਖੋ। ਜਨਰੇਸ਼ਨ ਕਿੱਦਾਂ ਦੀ ਹੋ ਗਈ ਅੱਜ-ਕੱਲ੍ਹ ਦੇ ਸਮੇਂ ਦੇਖੋ, ਹਾਂਜੀ-ਹਾਂਜੀ। ਪਿਛਲੇ ਸਮਿਆਂ ਵਿੱਚ ਦੇਖੋ ਹੈਨਾ ਕਿੰਨੇ-ਕਿੰਨੇ ਰਿਸ਼ਤੇਦਾਰ ਆ ਜਾਂਦੇ ਸੀ। ਕਿੰਨਾ ਵਧੀਆ, ਕੱਠੇ ਰਹਿੰਦੇ ਸੀ ਇੰਜੋਏ ਕਰਦੇ ਸੀ। ਪਰ ਅੱਜ ਕੱਲ੍ਹ ਦੇ ਸਮੇਂ ਚ ਦੇਖੋ ਕੋਈ ਕਿਸੇ ਨੇ ਵੀ ਜੇ ਚੱਲ ਵੀ ਜਾਂਦਾ ਦਿਨ-ਦਿਨ ਵਾਸਤੇ ਦੇਖੋ ਤਾਂ ਵੀ ਲੋਕ ਮੂੰਹ ਬਣਾ ਲੈਂਦੇ ਨੇ।
ਬਹੀ ਗਾੱਲ ਏ ਮੈਡਮ ਐ ਤਾਂ
ਹਾਂਜੀ, ਹਾਂ ਵੀ ਦੇਖੋ ਅੱਜ ਕੱਲ ਜੇ ਕੋਈ ਤਰੱਕੀ ਕਰ ਰੇਆ, ਦੇਖੋ ਜੇ ਕੋਈ ਕੰਮ ਕਰ ਰੇਆ ਓ ਤੇ ਦੇਖੋ ਹੈਣਾ ਕਿੰਨੀ ਜਾਦਾ ਜੈਲਸੀ ਫੀਲ ਕਰੀ ਜਾਂਦੀ ਏ।
ਓ ਤਾਂ ਸਭ ਤੋਂ ਬਾਦ ਕੋਈ ਚੱਲਦਾ ਈ ਨੀ ਕਿਸੇ ਨੂੰ ਅੱਜ-ਕੱਲ।
ਦੇਖੋ ਮੈਮ ਆਪਾਂ ਨੂੰ ਖੁਸ਼ੀ ਹੋਣੀ ਚਾਈਦੀ ਐ ਵੀ ਚਲੋ ਵਦੀਆ ਗੱਲ ਐ ਮੈਮ ਵੀ ਕੋਈ ਦੇਖੋ ਕਿੰਨੇ ਵਧੀਆ ਚੰਗੇ ਰਾ ਤੇ ਜਾ ਰੇਐ ਹਨਾ, ਵੀ ਦੇਖੋ ਕਿਸੇ ਦੀ ਤਰ ਤਰੱਕੀ ਦੇਖਕੇ ਆਪਾਂ ਨੂੰ ਜੈਲਸੀ ਫੀਲ ਨੀ
ਕੀ ਹੋਨੈ ਗੱਲ ਦੱਸ। ਸਈ ਗੱਲ ਓ ਮੇਨਤ ਵੀ ਕਰ ਰੇ ਹੈ ਨਾ, ਜੇ ਕੋਈ ਅੱਗੇ ਵੱਧ ਰੇਆ ਹੈ, ਓ ਮੇਨਤ ਵੀ ਕਾਰਦੈ।
ਤੇ ਓ ਮੇਨਤ ਵੀ ਕਾਰ ਰੇਐ, ਸਈ ਗੱਲ ਹੈ ਜੀ ਹਾਂਜੀ, ਹਾਂ।
ਲੋਕਾਂ ਨੂੰ ਮੇਨਤ ਕਰਨਾ ਤਾਂ ਪਸਾੰਦ ਨੀ ਹੈਗੀ।
ਸਈ ਗੱਲ ਐ ਹਾਂਜੀ ਹਾਂ, ਵੀ ਜੀ ਦੇਖੇਐ ਆਪਾਂ ਵੀ ਅੱਜ ਕੱਲ ਦੇ ਸਮੈਂ ਵਿੱਚ ਲੋਕ ਕੋਈ ਮੇਨਤ ਵੀ ਨੀ ਕਰਨੀ ਹਾਂਜੀ, ਹਾਂ।
ਇਤ ਨਾ ਕਾਰਨੀ ਪਵੇ।
ਸਈ ਗੱਲ ਐ, ਮੈਮ।
ਬਾੱਸ ਏ ਲੋਕ ਏ ਚੋਂਦੇ ਨੇ।
ਹਾਂਜੀ, ਹਾਂ।
ਬਨਾ ਬਣਾਯਾ ਮੇਲ ਜੇ, ਮੇਨਤ ਨਾ ਕਾਰਨੀ ਪਵੇ।
ਹਾਂਜੀ, ਹਾਂ। ਹਾਂਜੀ, ਹਾਂ।
ਨਈ, ਮੈਮ।
ਸਈ ਗੱਲ ਐ, ਹਾਂਜੀ, ਹਾਂ।
ਹੂੰ, ਓ ਅੱਜ ਕੱਲ ਤਾਂ ਬਾੱਸ ਰਿਵਾਜ਼ ਈ ਹੋ ਗੇ।
ਚਲੋ ਜੀ ਦੇਖੇਆ ਜਾਵੇ ਮੈਡਮ ਹਾਂਜੀ, ਹਾਂ ਵੀ ਦੇਖੋ ਹਣਾ ਕਿੰਨੀ ਜਾਦਾ ਵਧੀਆ ਗੱਲਾਂ ਹੁੰਦੀਆਂ ਸੀ ਪਿਛਲੇ ਜ਼ਮਾਨੇਆਂ ਚ। ਹਾਂਜੀ-ਹਾਂਜੀ ਦੇਖੋ ਪਿਛਲੇ ਸਮੇਆਂ ਚ ਹਾਂਜੀ-ਹਾਂਜੀ, ਦੇਖੋ ਪਿਛਲੇ ਸਮੇਆਂ ਵਿੱਚ ਹਣਾ ਕਿੰਨੀ ਜਾਦਾ ਓ ਹੁੰਦਾ ਸੀ। ਕਿੰਨਾ ਵਧੀਆ ਰੇਆ ਗੇਆ ਹੁੰਦਾ ਸੀ ਨਾ ਇੱਕ ਦੂਜੇ ਦੇ ਨਾਲ।
ਬੌ ਵਧੀਆ।
ਦੇਖੋ ਕਿੰਨਾ ਵਧੀਆ ਹੁੰਦਾ ਸੀ, ਦੇਖੋ ਵਰਤ ਵਾਰੇ ਕਿੰਨਾ ਵਧੀਆ ਵਰਤੇਆ ਜਾਂਦਾ ਸੀ। ਦੇਖੋ ਕਿੰਨਾ ਜਾਦਾ ਪਿਆਰ ਹੁੰਦਾ ਸੀ ਆਪਸ ਵਿੱਚ ਹਾਂਜੀ, ਹਾਂ।
ਹੂੰ, ਗੁਆਂਢੀਆਂ ਨਾਲ ਕੋਈ ਬੁਲੋਂਦਾ ਨੀ।
ਸਈ ਗੱਲ ਐ ਮੈਮ, ਹਾਂਜੀ, ਹਾਂ ਅੱਜ ਕੱਲ ਦੇ ਕਿਸੇ ਦੇ ਘਰੇ ਕੀ ਹੋ ਰੇਆ, ਕਿਸੇ ਨੂੰ ਏ ਗੱਲ ਦਾ ਪਤਾ ਵੀ ਨੀ ਹੋਣਾ ਦੇਖੋ ਹਣਾ
ਜੇ ਕੋਈ ਕਿਸੇ ਗਵਾਂਢੀ ਨੂੰ ਦ ਦੁੱਖ ਤਕਲੀਫ਼ ਹੁੰਦੀ ਐ
ਹਾਂਜੀ ਹਾਂ, ਸਈ ਗੱਲ ਐ ਹਾਂਜੀ ਹਾਂ, ਦੇਖੋ ਕਿਸੇ ਨੂੰ ਹਾਂਜੀ, ਹਾਂ। ਦੇਖੋ ਪਿੰਡਾਂ ਵਿੱਚ ਦੇਖੋ ਭੈਣ ਭਾਈ ਇੱਕ ਦੂਜੇ ਦੇ ਨਾਲ, ਚਲੋ ਜ਼ਰੀਏ ਇਕੱਠੇ ਹੋ ਜਾਂਦੇ ਨੇ।
ਹ
ਦੇਖੋ ਹਨਾ ਪਿਛਲੇ ਜ਼ਮਾਨੇ ਚ, ਅੱਜ-ਕੱਲ ਦੇਖੋ ਕੋਵੀ ਨੀ ਇੱਕ-ਦੂਜੇ ਨੂੰ
ਏ ਤਾਂ ਹੈਗਾ ਵੀ ਦੁੱਖ-ਸੁੱਖ ਚ ਲੋਕ ਇਕੱਠੇ ਹੁੰਦੇ ਸੀ।
ਹਾਂਜੀ, ਹਾਂ ਵੀ ਦੇਖੋ ਅੱਜ-ਕੱਲ ਲੋਕ ਦੇਖੋ ਬਿਲਕੁਲ ਵੀ ਨੀ ਪੁੱਛਦੇ ਹੈਗੇ ਹਣਾ।
ਹੁਨ ਲੋਕ ਬੇਅਸਤ ਈ ਏਨੇ ਹੋਗੇ ਆਪਸ ਅ ਚ ਕਿਸੇ ਵਾਸਤੇ ਟੈਮ ਈ ਨੀ ਕਿਸੇ ਕੋਲ ਹੈਗਾ।
ਜੀ ਹਾਂ ਦੇਖੋ ਨਾ ਟਾਈਮ ਓ ਕੱਢ ਵੀ ਸਾਕਦੇ ਨੀ ਹੈਗੇ। ਵੀ ਦੇਖੋ ਅੱਜ ਕੱਲ੍ਹ ਵੇਖੋ ਜੇ ਆਪਾਂ ਗੱਲ ਕਰੀਏ ਤਾਂ ਆਪਾਂ ਟਾਈਮ ਕੱਢਾਂਗੇ ਤਾਂ ਆਪਾਂ ਨੂੰ ਨਿਕਲੂਗਾ ਨਹੀਂ ਆਪਣਾ ਆਲਵੇਜ਼ ਟਾਈਮ ਦੇਖੋ ਪੂਰਾ ਹੀ ਹੁੰਦਾ ਵੀ ਦੇਖੋ ਆਪਣੇ ਲਈ ਵੀ ਪੂਰਾ ਪਾਰਾਂ ਹੀ ਆਉਂਦਾ ਦੇਖੋ ਹਨਾ ਅੱਜ ਕੱਲ੍ਹ ਦੇਖੋ ਵੀ ਆਪਾਂ ਨੂੰ ਕਿੰਨੇ ਜੈਦਾ ਹਣਾ। ਆਪਾਂ ਨੂੰ ਦੇਖੋ ਵੀ ਟਾਈਮ ਬਾ ਕੱਢਣ ਵਾਸਤੇ ਦੇਖੋ ਕਿੰਨੀ ਮੇਨਤ ਕਰਨੀ ਪੈਂਦੀ ਏ।
ਸਹੀ ਗੱਲ ਆ ਮੈਡਮ ਇਹ ਤਾ ਹੈਗਾ।
ਫੇਰ ਦੇਖ ਲੋ ਸਾਰਾ ਸਾਰਾ ਦਿਨ ਲੋਕ ਵਿਹਲੇ ਹੁੰਦੇ ਸੀਂ ਅੱਜ ਕੱਲ੍ਹ ਦੇਖ ਲਓ ਕੋਈ ਵੀ ਆਪਾਂ ਨੂੰ ਦੇਖੋ ਘਰ ਵਿੱਚ ਵੇਹਲਾ ਨਹੀਂ ਮਿਲੂ ਕੋਈ ਦੇਖੋ ਜੌਬ ਕਰ ਰਿਹਾ ਕੋਈ ਕੁਛ ਕਰ ਰਹੇ ਵੀ ਦੇਖੋ ਹਰ ਇੱਕ ਕੋਈ ਅੱਜ ਕੱਲ੍ਹ ਕੋਈ ਵੇਹਲਾ ਹੀ ਨਹੀਂ ਰਹਿ ਸਕਦਾ।
ਕਰਦਾ ਹੀ ਨਹੀਂ ਹੈਗਾ ਵਿਹਲੇ ਰਹਿ ਕੇ ਅੱਗੇ ਇੱਕ ਜਣਾ ਕਮਾਂਦਾ ਸੀ ਸਾਰੇ ਖਾ ਲੈਂਦੇ ਸੀ। ਅੱਜ ਕੱਲ ਮਹਿੰਗਾਈ ਉਹ ਏਨੀ ਹੋਈ ਏ ਵੀ ਜੇ ਆਪਾਂ ਸਾਰੇ ਹੈਗੇ ਹਾ ਤਾਂ ਸਾਰੇ ਕੰਮ ਕਰਾਂਗੇ ਤਾਂ ਪਰਵਾਰ ਚੱਲੂਗਾ।
ਸਹੀ ਗੱਲ ਮੈਮ ਹਾਂਜੀ ਹਾਂ ਚਲੋ ਠੀਕ ਹੈ ਮੈਮ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ।
ਠੀਕ ਹੈ ਮੈਮ ਓਕੇ।
ਹਾਂ